ਹਾਂਜੀ, ਸਤਿ ਸ਼੍ਰੀ ਅਕਾਲ
ਹੋਰ ਕਿਸ ਤਰ੍ਹਾਂ ਹੋਰ
ਬਸ ਮੈਂ ਵਧੀਆ, ਤੁਸੀਂ ਸੁਣਾਓ,
ਬਸ ਮੈਂ ਵੀ ਵਧੀਆ ਬਸ ਇਸ ਤਰ੍ਹਾਂ ਹੀ। ਫਿਟਨੈਸ ਦੇ ਉੱਤੇ ਵੇਖ ਰੀ ਸੀ ਕਿ ਅ ਫਿਟ- ਫਿਟਨੈਸ ਨਈ ਮਤਲਬ ਰੈਗੂਲਰ ਅਸੀਂ- ਫਿਟ ਨੀ ਰੈਅ ਪਾਂਦੇ ਕਿਉਂਕਿ ਸਾਡਾ ਕੋਈ ਰੂਟੀਨ ਈ ਨੀ ਐ।
ਓ ਤੇ ਹੈ ਮੈਂ ਵੀ ਤੇ ਹੁਣੇ ਈ ਸੁੱਤੀ ਉੱਠੀ ਆਂ। ਏਨਾ ਏਨਾ ਟਾਈਮ ਓ ਜਾਂਦਾ ਹੂੰ ਜਿੰਨਾ ਮਰਜੀ ਬਣਾ ਲੋ ਅੱਜ ਦੀ ਲਾਈਫ ਓ ਤਰ੍ਹਾਂ ਅਸੀਂ ਬਣਾ ਲਿੱਤੀ ਏ। ਕਿ ਬਸ- ਕੋਈ ਸੌਣ ਦਾ ਟਾਈਮ ਨੀ, ਉੱਠਣ ਦਾ ਨੀ, ਖਾਣ ਦਾ, ਪੀਣ ਦਾ।
ਬਸ ਓਈ ਐ ਪੈਲੇ ਤੇ ਲੋਗ ਕਿਉਂ ਸਈ ਰੇਂਦੇ ਸੀ ਬਈ। ਏਸੇ ਕਰਕੇ ਤੇ ਰੇਂਦੇ ਸੀ ਕਿਉਕਿ ਉਨਾਂ ਦਾ ਰੂਟੀਨ ਸਿਸ- ਸਵੇਰੇ ਓਨਾ ਨੇ ਟਾਈਮ ਸਿਰ ਉੱਠਣਾ, ਟਾਈਮ ਸਿਰ ਆਪਣੇ ਸਾਰੇ ਕੰਮ ਨਿਪਟਾਣੇ। ਟਾਇਮ- ਫੇਰ ਉਨਾਂ ਨੇ ਖਾਣਾ ਪੀਣਾ ਤੇ ਟਾਈਮ ਸਿਰ ਸੋਣਾ।
ਸਾ ਅੱਜ ਦੀ ਡੇਟ ਚ'ਏਵੇਂ ਨਾ ਕਿ ਡਿਸਿਪਲਿਨ ਕਿਸੇ ਨੇ ਵੀ ਕੁਛ ਬਣਾਈ ਨੀ ਰੱਖਿਆ। ਕਿਉਂਕਿ ਫੋਨ ਆ ਗਏ ਨੇ। ਫੋਨ ਸਭ ਤੋਂ ਜ਼ਾਦਾ ਕੰਮ ਖ਼ਰਾਬ ਕਰਦੇ ਪਏ ਨੇ।
ਓਈ- ਓਈ ਰੀਜਨ ਈ ਓਈ ਐ ਬਈ ਲੇਟ ਨਾਈਟ ਸੌਂਦੇ ਐ। ਤੇ ਫਿਰ ਕਿੱਥੋਂ ਲੇਟ ਨਾ ਅ ਮੈਂ ਮਤਲਬ ਉੱਠਿਆ ਜਾਏਗਾ ਜਲਦੀ।
ਹਾਂਜੀ ਨਈ ਤਾਂ ਪੈਲੇ ਤੇ ਬਜ਼ੁਰਗ ਸੀ। ਏਸ- ਸਵੇਰੇ ਚਾਰ ਪੰਜ ਵਜੇ ਉੱਡ ਜਾਂਦੇ ਸੀ। ਰਾਤੀ ਟਾਈਮ ਸਿਰ ਅੱਠ ਨੌ ਵਜੇ- ਜੇ ਸੋ ਜਾਂਦੇ ਸੀ।
ਓ ਉਨਾਂ ਦਾ ਤੇ ਸਵੇਰ ਦਾ ਬਈ ਹੁਨੇ ਵੀ ਤੁਸੀਂ ਦੇਖਲੋ। ਜੇੜੇ ਜਿਨਾਂ ਦੇ ਘਰਾਂ' ਚ- ਬਜ਼ੁਰਗ ਹੈਗੇ ਨੇ। ਓ ਆਪਣਾ ਉੱਠ ਈ ਜਾਂਦੇ ਐ। ਉਨਾਂ ਦੀ ਕਿਉਂਕਿ ਆਦਤ ਪਈ ਹੋਈ ਐ ਓ ਤਰ੍ਹਾਂ।
ਹਾਂਜੀ
ਉਨਾਂ ਦੀ ਆਦਤ ਹੀ ਹੋ ਤਰ੍ਹਾਂ ਪਾਈ ਹੋਈ ਹੈ ਨਾ ਏਸ ਕਰਕੇ।
ਨਾਲੇ ਕੀ ਓ ਰੋਟੀ ਵੀ ਬਰਾਬਰ ਟਾਈਮ ਸਿਰ ਖਾ ਲੈਂਦੇ ਨੇ। ਸਵੇਰੇ ਬੋਲੋ- ਅੱਠ ਨੌ ਵਜੇ ਨਾਸ਼ਤਾ ਕਰ ਲੈਂਦੇ। ਦੁਪਹਿਰ ਦਾ ਲੰਚ ਵੀ ਇੱਕ ਵਜੇ ਤੱਕ ਹੋ ਜਾਂਦਾ। ਰਾਤ ਦਾ ਡਿ- ਡਿਨਰ ਵੀ ਸੱਤ ਵਜੇ ਤੱਕ ਖਤਮ ਕਰਕੇ- ਅੱਠ ਨੌ ਵਜੇ ਸੋ ਜਾਂਦੇ ਨੇ ਮਤਲਬ ਆਪਣੀ ਪੂਰੀ ਨੀਂਦ ਲੈਂਦੇ।
ਬਈ ਪੈਲੇ ਰੂਟੀਨ ਏਹੀ ਹੁੰਦਾ ਸੀ। ਕੀ ਕਰੇ ਬੰਦਾ।
ਹਾਂਜੀ ਲੇਕਿਨ ਬੜਾ ਰੂਟੀਨ ਖ਼ਰਾਬ ਏ। ਏੲ ਸਾਨੂੰ ਆਪਣਾ ਕੋਈ ਡਿਸਪਲਿਨ ਬਣਾਣਾ ਚਾਈਦਾ ਐ।
ਓ ਤੇ ਹੈ ਬਿਨਾਂ ਦੇਖੋ ਬਿਨਾਂ ਡਿਸਪਨ ਡਿਸਪਲਨ ਤੋਂ ਤਾਂ ਕੁਛ ਵੀ ਨੀ ਹੈਗਾ ਨਾ। ਓ ਬੱਚਿਆਂ ਤੋਂ ਵੱਡੇ ਤੋਂ ਮਤਲਬ ਕਿਸੇ ਵੀ ਪਰਸਨ ਤੋਂ ਤੁਸੀਂ ਲੈ ਲਓ। ਜੇ ਰੂਟੀਨ ਨਹੀਂ ਹੈ ਤੇ ਫਿਰ- ਕੋਈ ਲਾਈਫ ਚ ਕੁਛ ਹੈ ਈ ਨੀ ਐ ਨਾ। ਕੁਛ ਗੋਲ ਈ ਨੀ ਹੈ ਬੰਦਾ ਕਿਤੇ ਵੀ- ਰਿਆ। ਉਦਾ ਅਸਰ ਵੀ ਦੇਖੋ ਨਾ ਕਿੰਨਾ ਖ਼ਰਾਬ ਪੈ ਰਿਆ। ਬਈ ਬੱਚੇ- ਵੀ ਖ਼ਰਾਬ ਹੋਂਦੇ ਨੇ। ਫੋਨ ਦੇਖ -ਦੇਖ ਕੇ, ਦੇਖ -ਦੇਖ ਕੇ। ਕਿ ਓ ਸਿੜ ਪੀੜ ਅਜੇ ਰਾਤੀ ਦੇਰ ਨਾਲ ਸੌਣਗੇ। ਸਵੇਰੇ ਉੱਠਿਆ ਨੀ ਜਾਏਗਾ। ਮੂੰਹ ਕਈ ਵਾਰੀ ਸੁੱਜਿਆ ਹੁੰਦਾ ਏਨਾਂ ਲੋਕਾਂ ਦਾ ਇੱਕਦਮ। ਅੱਖਾਂ ਇਕਦਮ ਸੁੱਜੀਆਂ ਕਿ ਪਤਾ ਨੀ ਨੀਂਦ ਨੀ ਪੂਰੀ ਹੋਈ। ਫਿਰ ਸਿਰ ਦਰਦ- ਸਿਰ ਦਰਦ ਕਰਦੇ ਐ। ਪੇਟ ਦੀ ਤਕਲੀਫ਼ਾਂ ਵੀ ਇਸ ਤੋਂ ਰਿਲੇਟਿਡ ਐ। ਏਨੇ- ਏਨੇ ਛੋਟੇ ਛੋਟੇ ਬੱਚਿਆਂ ਨੂੰ ਬਈ ਨਰੋ- ਦੀ ਪ੍ਰੋਬਲਮ ਵੀ ਹੋ ਰਹੀ ਐ। ਕੀ ਹੈ ਸਕ੍ਰਰੀਨ ਟਾਈਮ ਵਧਾ ਲੈਣਾ। ਪਰ ਬੋਡੀ ਨੂੰ ਤੁਸੀਂ ਰੈਸਟ ਨਹੀਂ ਦੇਣਾ। ਕੋਈ ਆਰਾਮ ਨਈ, ਕੋਈ ਖਾਣ ਪੀਣ ਦਾ ਟਾਈਮ ਨਈ, ਤਾਂ ਫਿਰ ਕੀ ਬੋਡੀ ਮਤਲਬ ਬੋਡੀ ਨੂੰ ਪਤਾ ਈ ਨਈ ਨਾ। ਕਰਨਾ ਕੀ ਅਸੀ।
ਨਾਲੇ ਅੱਜ ਕੱਲ੍ਹ ਤੇ ਜੰਕ ਫੂਡ ਵੀ ਏਨਾ ਖਾਂਦੇ ਨੇ ਹੈਲਦੀ ਫੂਡ ਹੈ ਈ ਨੀ। ਤੇ ਡਿਸਿਪ- ਲਿੰਨ ਕੀ ਫੋਲੋ ਹੋ ਰਿਆ।
ਮੋਟਾਪਾ ਖਾ ਖਾ ਕੇ- ਏਨਾ ਸਰੀਰ ਖ਼ਰਾਬ ਹੋ ਕੀਤੇ ਹੋਏ ਨੇ ਲੋਕਾਂ ਨੇ।
ਸਭ ਨੂੰ ਅੱਜ-ਕੱਲ ਬਾਰ ਦਾ ਖਾਣਾ ਖਾਣਾ ਐ।
ਹਾਂਆ ਮੈਂ, ਖਾਸ ਤੌਰ ਤੇ ਬੱਚਾ ਚੀਜਾਂ ਵੀ ਓਈ ਤੇ ਕੈ ਰਹੇ ਆ, ਚੀਜਾਂ ਵੀ ਅਸਾਨ ਹੋ ਗਈਆਂ ਨੇ ਨਾ
ਹਾਂਜੀ, ਮੰਗਾਨੀ ਆ ਉਹ
ਓਹੀ, ਓਹੀ
ਲੇਕਿਨ ਬੱਚੇਆ ਦਾ ਵੀ ਇੱਕ ਰੂਟੀਨ ਸਾਨੂੰ ਬਣਾਣਾ ਪਏਗਾ ਅਗਰ ਅਸੀਂ ਆਪਣਾ ਰੂਟੀਨ ਨਹੀਂ ਬਣਾਏ ਗਏ, ਡਿਸਪਲੇਨ ਫੋਲੋ ਨਹੀਂ ਕਰੇ ਤਾਂ ਬੱਚੇ ਕੀ ਕਰੇਗੇ ਫਿਰ।
ਓ ਏਹੀ, ਮੇਨ ਤੇ ਜੜ ਏਈ ਐ, ਅਸੀਂ ਨੀ ਠੀਕ ਕਰ ਪਾ ਰਹੇ। ਅਸੀ ਬੱਚੇਆਂ ਨੂੰ ਕੀ ਸਿੱਖਿਆ ਦੇਈਏ। ਬਈ ਅਸੀ, ਸਾਡਾ ਈ ਸ਼ਰੀਰ ਨੀ ਉੱਠਦਾ ਕਿਉਂਕਿ ਰਾਤੀ ਲੇਟ ਹੋ ਜਾਂਦਾ, ਸਵੇਰੇ ਬੜੇ ਧੱਕੇ ਮਾਰ-ਮਾਰ ਕੇ ਕਿ ਨਈ ਉਠਨਾ, ਉਠਨਾ ਤਾਂ ਹੈਈ ਏ, ਬਈ ਕੰਮ ਤੇ ਸਾਰੇ ਈ ਪਏ ਨੇ ਨਈ, ਜੇ ਕੰਮ ਨਿਬੜਦੇ ਨੀ ਏ ਟਾਈਮ ਸੇ, ਤੇ ਵੈਸੇ ਫਿਰ ਇਰੀਟੇਸ਼ਨ ਹੋਨ ਲਗ ਪੈਂਦੀ ਐ, ਕਿ ਲੇਟ ਹੋਗਯਾ, ਲੇਟ ਹੋਗਯਾ
ਹਾਂਜੀ।
ਇਸ ਟਾਈਮ ਹੁਣ ਜੋਬ ਤੇ ਜਾਣੈ? ਕਿੰਨੀ ਛੇਤੀ-ਛੇਤੀ-ਛੇਤੀ-ਛੇਤੀ ਕੰਮ ਕਾਰੇਆਂ ਲੇਕਿਨ ਫੇਰ ਵੀ ਹਰਬੜ-ਹਰਬੜ ਹੋਰੀ ਏ ਕਿ ਛੇਤੀ ਹੋਜਾ।
ਹੁੰਦੀ ਹੋਏਗੀ ਨਾ ਬੋਡੀ ਚ ਵੀਕਨੈਸ, ਥਕਾਨ, ਐਕਸਰਸਾਈਜ਼
ਡਿਪ੍ਰੈਸ਼ਨ ਹੋ ਰਿਆ ਨਾ ਹੁਨ, ਹੁਨ ਮੈਨੂੰ ਖੁਦ ਹੋ ਰਿਹਾ। ਕਿੱਥੇ ਟਾਈਮ ਈ ਨੀ ਲਵ ਲਗਦਾ ਬਿਲਕੁਲ ਵੀ, ਐਕਸਸਾਈਜ਼ ਤੇ ਬੋਤ ਦੂਰ ਦੀ ਗੱਲ ਹੋ ਗਈ ਐ
ਲੇਕਿਨ ਐਕਸਸਾਈਜ਼ ਤੇ ਕਰਨੀ ਈ ਚਾਈਦੀ ਏ, ਕਿਉਂਕਿ ਕਿ ਏ ਸੇਤ ਵਾਸਤੇ ਬੋਤ ਜ਼ਰੂਰੀ ਏ।
ਓਹੀ ਤੇ, ਹੂਨ ਸੋਚਦੀ ਆਂ ਕਿ ਬਈ ਰੂਟੀਨ ਬਨਾ ਲਾ, ਬਨਾ ਲਾ ਬਟ ਕੀ ਦੱਸਾਂ, ਕੋਸ਼ਿਸ਼ ਤੇ ਬੜੀ ਕਰ ਰਈ ਆਂ ਚਲੋ, ਹੋ ਜੇਗਾ ਤੇ ਵਧੀਆ ਈ ਏ
ਸਾਡੇ ਇੱਥੇ ਵੀ ਓਪਨ ਜਿੰਮ ਹੈਗਾ ਐ, ਨਾਲ ਹੀ ਹੈਗਾ ਐ ਘਰ ਦੇ ਲੇਕਿਨ ਮੈਂ ਖੁਦ ਨਹੀਂ ਜਾ ਪਾਂਦੀ। ਮੈ ਡੇਲੀ ਸੋਚਦੀ ਆ ਇੱਕ ਰੋਟ ਟੀਨ ਬਨਾ ਲਵਾਂ, ਬਨਾ ਲਵਾਂ ਬੱਚੀ ਨੂੰ ਸਕੂਲ ਭੇਜਨ ਤੋ ਬਾਦ, ਬਟ ਹੋਈ ਨੀ
ਹੂੰ।
ਓਹੀ ਤੇ ਕੈ ਰਹੇ ਆਂ, ਸਵੇਰੇ ਉਠ ਕੇ ਕੰਮ-ਕੰਮ ਘਰਦੇ ਕੰਮ ਏਨੇ-ਏਨੇ ਕਿਉਂਕਿ ਲੇਟ ਉਠੀ ਦਾ ਐ, ਪੈਲੇ ਉਠ ਜਾਈਏ ਯਾ ਤੋ ਪੰਜ ਵਜੇ ਤੜਕੇ ਬੰਦਾ ਉਠੇ ਤੇ ਬਈ, ਰੋਟੀ ਪਾਣੀ ਟਾਈਮ ਸਿਰ ਬਨਾਏ ਸਬ ਕੁਛ ਹੋਵੇ, ਇੱਕ ਤੇ ਅੱਜ ਕੱਲ ਵਨ ਸਵੱਨੇ ਨਾਸ਼ਤੇ ਚਾਈਦੇ ਨੇ ਓਵੀ ਪੈਲੇ ਕੀਏ ਸਿੰਪਲ ਰੋਟੀ ਹੁੰਦੀ ਸੀ, ਕੁਛ ਏਨਾ ਹੁੰਦਾ ਨੀ ਸੀ ਅੱਜ ਕੱਲ ਵਨ ਸਵੱਨੇ ਨਾਸ਼ਤੇ ਵੀ ਚਾਈਦੇ ਐ, ਫਿਰ ਪ੍ਰੋਪਰ ਰੋਟੀ ਵੀ ਚਾਈਦੀ ਐ ਉਸ ਤੋਂ ਬਾਅਦ ਖਾਣ ਦਾ ਸਾਡਾ ਹੈ ਨਹੀਂ ਐ, ਸਾਨੂੰ ਸਨੈਕਿੰਗ ਵੀ ਚਾਹੀਦੀ ਐ। ਚਾਅ ਵੀ ਅਸੀ ਪੀਣੀ ਐ ਪੈਲੇ ਦੇ ਲੋਗ ਨਹੀਂ ਇਸ ਤਰਾਂ ਕਰਦੇ ਸੀ, ਓਨਾ ਨੇ ਓ ਸਵੇਰੇ ਉਠ ਕੇ ਅਪਨਾ ਇੱਕ ਹੈਲਦੀ ਉਨਾ ਨੇ ਨਾਸ਼ਤਾ ਲੈਨਾ ਉਸ ਤੋ ਬਾਦ ਉਨਾ ਨੇ ਕੁਛ ਨਈ, ਅਪਨਾ ਕੰਮਾ ਕਾਰਾ ਤੇ ਜਾ ਕੇ ਸਿੱਧੇ ਇੱਕ-ਡੇਡ ਵਜੇ ਨਾਲ ਈ ਟਿ ਫਿਨ ਖੁਲਦਾ ਸੀ। ਜਿਦੇ ਵਿੱਚ ਪ੍ਰੋਪਰ ਇੱਕ ਮਤਲਬ ਡਾਇਟ ਹੁੰਦੀ ਸੀ ਦਾਲ, ਚਾਵਲ, ਰੋਟੀ ਸਬ ਹੋਨਾ, ਓਦੇ ਨਾਲ ਈ ਟਿਡ ਭਰਦੇ ਸੀ, ਅੱਜ ਕੱਲ ਕੀ ਐ ਐ ਬਨਾ ਦੋ, ਓ ਬਨਾ ਦੋ, ਫੇਰ ਓਦੇ ਚ ਵੀ ਏਨਾ ਟਾਈਮ ਚਾਈਦਾ ਵੀ ਟਿਫਿਨ ਅਲਗ ਬੱਚੇਆਂ ਦੇ ਪੈਲੇ ਕੀ ਐ ਹਾਂ, ਮੈਨੂੰ ਹਲੇੇ ਵੀ ਯਾਦ ਐ ਮੰਮੀ ਸਾਡੀ ਪਰੌਂਠੇਂ, ਲੂਨ ਜਵੈਨ ਆਲੇ ਪਰੌਂਠੇਂ ਦੇ ਦੇਨੇ, ਤੇ ਅਚਾਰ ਦੇ ਦੇਣਾ।
ਅੱਜ ਕੱਲ ਦਾ ਰੂਟੀਨ ਖਰਾਬ ਹੋਯਾ ਪੇਆ ਨਾ, ਉਸੇ ਕਾਰਨ ਬੋਹਤ ਡਿਸਟਰਬਿੰਗ ਕਰ ਰਿਹਾ ਹਰ ਚੀਜ ਚ।
ਕੋੰਪਲੀਕੇਟਿਡ ਹਰ ਚੀਜਾਂ ਅਸੀ ਬਨਾ ਲਈਆਂ ਨੇ, ਲੇਕਿਨ ਸ਼ਰੀਰ, ਸ਼ਰੀਰ ਬਹੀ ਸ਼ਰੀਰ ਨੂ ਤੇ ਉਈ ਚਈਦਾ ਐ
ਸ਼ਰੀਰ ਨੂ ਓਵਰਲੋਡਿੰਗ ਕੰਮ ਵੀ ਤੇ ਕਰਾ ਰਏ ਨੇ ਨਾ
ਉਹੀ ਤੇ ਕੈਰੀਆਂ ਬਈ ਅਸੀ, ਸਟੇਟਸ ਅਪਨਾ ਏਨਾ ਜਾਦਾ ਓ ਕਰ ਲੇਆ। ਕਿ ਬਾਰ ਆਨਾ ਬਾਰ। ਦਾਤ ਬਿਨਾ ਜਾਏ ਸਾਨੂੰ ਚੈਨ ਨ ਹੈ। ਬਿਨਾ ਖਾਏ ਸਾਨੂੰ ਚੈਨ ਨ ਹੈ। ਔਰ ਫਿਰ ਥਕਾਵਟ ਹੁਦੀ ਹੈ। ਤੇ ਫਿਰ ਬੋਡੀ ਕੀ ਕਰੇਗੀ ਉਠੇਗੀ ਵੀਕ। ਕਿੱਦਾਂ।
ਹਾਂਜੀ, ਨਾਲੇ ਉਹਨੇ ਨਿਊਐਡਮਿਸ਼ਨ ਵੀ ਨਹੀ। ਜਾ ਰਹੇ ਨਾ ਅੰਦਰ। ਨੇ ਨਿਊਐਡਮਿਸ਼ਨ ਵੀ ਨਹੀ ਆ ਰਹੇ ਨੇ ਅੰਦਰ।
ਕਿਤੇ ਬਸ ਸਨੈਕਸ ਔਰ ਬਸ ਫਾਸਟ ਫੂਡ ਔਰ ਇਹ ਫਾਲਤੂ ਦੀ ਚੀਜ਼ਾ 'ਚ ਟਾਈਮ ਵੇਸਟ ਕਰ ਰਹੇ ਬਸ।
ਪਹਿਲੇ ਵਾਲੇ ਕਿਥੇ ਖਾਣਾ ਦੇਸੀ ਅਸੀ ਘਿਉ ਖਾਣਾ ਅਸੀ ਭੁਲੀ ਗਏ ਹਾਂ ਅਜ ਕਲ ਦੇਸੀ ਘਿਉ ਨੂੰ ਆਊ ਕਿਥੇ ਬਨਦਾ ਬਈ।
ਹਾਂਜੀ।
ਸਰੀਰ ਵੀ ਠੀਕ ਕਰੇਗਾ। ਪਹਿਲੇ ਤਾਂ ਉਹ ਇਕ ਕਹਾਵਤ ਸੀਗੀ। ਬਈ ਪੁਰਾਣਾ ਘਿਓ ਖਾਇਆ। ਅਜ ਕਲ ਕਹ ਕਿਸੇ ਨੂੰ ਘਿਉ ਖਾਣਾ ਬਲਕਿ ਮੈਨੂੰ ਲਗਦਾ ਪਹਿਲੇ ਤਾਂ ਲੋਕ ਘਿਓ ਖਾ ਕੇ ਜਿਦਾ ਹੈਲਦੀ ਰਹਿੰਦੇ ਸੀ। ਅੱਜ ਦੀ ਪੀੜ੍ਹੀ ਨੇ ਇੰਨੀ ਜੰਕ ਫੂਡ ਨੇ ਚੀਲੇ ਨੇ ਅਲਗ- ਅਲਗ ਤਰੀਕੇ ਦੀ ਡਿਸ਼ਾਂ ਕੁਛ ਨੀ ਹੈ। ਉਹਦੇ 'ਚ ਕਿਹੜਾ ਨਿਊਟ੍ਰਿਸ਼ਨ ਹੈ। ਕੋਈ ਨਿਊਟ੍ਰਿਸ਼ਨ ਨਹੀ ਹੈ।
ਨਾਲੇ ਅਜ ਕਲ ਤਾਂ ਡਿਸਿਪਲਿਨ ਇਹ ਵੀ ਨਹੀ ਕਰਦੇ ਨੇ ਬਹਿੰ ਡਿਸਿਪਲਿਨ ਬਣਾਈ ਨਹੀ ਪਾ ਰਹੇ ਨੇ ਬੱਚਿਆਂ ਦਾ ਵੀ। ਉਹੀ ਕਿ ਬੱਚਿਆਂ ਨੂੰ ਚਲਾਉਦੇ ਰਹੋ। ਪਹਿਲੇ ਤਾਂ ਲੋਕ ਹੀ ਸੀ ਬੱਚਿਆਂ ਨੂੰ ਚਲਾਉਦੇ ਨਹੀ ਸੀ ਸੀਰਫ ਅੱਖਾ ਹੀ ਦਿਖਾਉਦੇ ਸੀ। ਬੱਚਿਆਂ ਨੂੰ ਡਰ ਹੁੰਦਾ ਸੀ। ਬਹਿ ਜਾਂਦੇ ਸੀ ਬੁੱਕ ਲੈ ਕੇ। ਨਾਲੇ ਇਕ ਡਿਸਿਪਲਿਨ ਬਣ ਜਾਦਾ ਸੀ ਹਾਂ ਬੁੱਕ ਲੈ ਕੇ ਰੋਜ਼ ਬਹਿਣਾ ਹੀ ਹੈ। ਮੰਮੀ- ਪਾਪਾ ਗੁੱਸਾ ਹੋ ਜਾਏਗੇ।
ਬਈ ਅਜ ਕਲ ਤਾਂ ਸਭ ਤੋਂ ਪਹਿਲਾਾਂ ਫੰਡਾ ਹੈ। ਕਿ ਬੱਚਿਆਂ ਨੂੰ ਡੱਟਣਾ ਹੀ ਨਹੀ ਹੈ। ਤੁਸੀ।
ਹਾਂ
ਡਾਂਟਣਾ ਹੀ ਨਹੀ ਹੈ।
ਹਾਂਜੀ।
ਅਜ ਕਲ ਲੋਕਾਂ ਨੇ ਬਣਾ ਲਿਆ ਹੈ। ਕਿ ਨਹੀ- ਨਹੀ ਬੱਚਿਆਂ ਨੂੰ ਪਿਆ ਠੀਕ ਹੈ। ਪਿਆਰ ਨਾਲ ਬਟ ਡਿਸਪਲਿਨ ਕਿੱਦਾ ਆਉਂਦਾ। ਸਾਨੂੰ ਯਾਦ ਹੈ। ਨਾ ਹਜੇ ਵੀ ਕਿਨਾ- ਕਿਨਾ ਮਤਲਬ ਮਾਰਨ ਦੀ ਨੌਬਤ ਹੀ ਨਹੀ ਆਉਦੀ ਸੀ। ਅੱਖਾਂ ਦਾ ਹੀ ਸਾਨੂੰ ਆਪਣੇ ਮਾਂ- ਪਿਓ ਦਾ ਇਨਾ ਡਰ ਸੀ। ਟਾਈਮ ਸਿਰ ਅਸੀ ਖਾ ਲੈਣਾ, ਟਾਈਮ ਸਿਰ ਸੌ ਲੈਣਾ। ਸੱਤ ਵਜੇ ਤੋਂ ਬਾਅਦ ਮੈਨੂੰ ਹੁਾਨੇ ਵੀ ਯਾਦ ਹੈ। ਕਿ ਇਨਾ ਡਿਸਪਲਿਨ ਸੀ ਸਾਡੇ ਘਰ ਦਾ ਕਿ ਸੱਤ ਵਜੇ ਤੋਂ ਬਾਅਦ ਰੋਟੀ ਨਹੀ ਮਿਲਦੀ ਸੀਗੀ।
ਨਹੀ ਉਹ ਇਹ ਡਿਸਪਲਨ ਫੋਲੋ ਕਰਨਾ ਵੀ ਚਾਹੀਦਾ। ਮੈ ਸੱਚ ਬੋਲਾ ਬੜਾ ਟਾਈਮ ਔਰ ਰੂਟੀਨ ਇਨਾ ਖਰਾਬ ਚਲ ਰਿਹਾ ਇਹਨਾ ਸਭ ਦਾ। ਐਵੇਂ ਲਗਦਾ ਹੈ। ਕਿ ਡਿਸਪਲਿਨ ਫੋਲੋ ਹੀ ਨਹੀ ਹੁੰਦਾ ਪਿਆ।
ਪਰ ਕੁਛ ਹੈ ਹੀ ਨੀ ਹੈ। ਲਾਈਫ 'ਚ ਲੱਗ ਰਿਹਾ ਕੋਈ ਗੋਲ ਹੀ ਨਹੀ ਹੈ। ਬਈ ਕਦੇ ਵੀ ਉਠ ਲਿਆ ਕਦੇ ਵੀ ਸੋ ਲਿਆ, ਕਦੇ ਵੀ ਖਾ ਲਿਆ, ਕੁਛ ਨੀ ਲਗਦਾ ਇਵੇ ਲਗਦਾ ਚਲ ਰਹੀ ਹੈ। ਬਸ ਜ਼ਿਦਗੀ।
ਉਹੀ ਹੋ ਰਿਹਾ ਸਭ ਜਗਾ ਤੇ ਉਹੀ ਹਾਲ ਹੈ। ਅਸੀ ਖੁਦ ਉਹੀ ਕਰਦੇ ਨੇ। ਥੋੜਾ ਜਿਹਾ ਕੰਮ ਕੀਤਾ ਫੇਰ ਲੰਮੇ ਪੈ ਗਏ। ਫਿਰ ਥੋੜਾ ਜਿਹਾ ਮਤਲਬ ਕੁਛ ਔਰ ਐਕਟੀਵਿਟੀ ਕਰ ਹੀ ਨਹੀ ਰਹੇਣਾ ਬਸ ਉਹੀ ਖਾਣਾ, ਪੀਣਾ, ਸਫ਼ਾਈ ਥੋੜਾ ਜਿਹਾ ਕੰ। ਮ ਬਸ, ਓਨੇ ਵਿਚ ਹੀ ਥਕ ਜਾ ਰਿਹਾ ਹੈ। ਸ਼ਰੀਰ- ਔਰ ਉਨੀ ਖੁਰਾਕਾਂ ਵੀ ਨਹੀ ਰਹਿ ਗ ਕੁਛ ਹੈਲਦੀ ਤੇ ਖਾ ਨੀ ਰਹੇ ਨੇ ਅਸੀ।
ਨਹੀ ਬਾਈ ਜਿਮ ਜਿਹੜਾ ਕੋਲ ਖੁੱਲਿਆ ਨਾ ਉਹਨੂੰ ਜੁਆਇਨ ਕਰ ਲਉ। ਕਿਉਕਿ ਧੱਕੇ ਨਾਲ ਹੀ ਕਰਨਾ ਪੈਣਾ ਬਿਨਾ ਧੱਕੇ ਨਾਲ ਤਾਂ ਕੁਛ ਹੋਣ ਵਾਲਾ ਹੈ ਨਹੀ।
ਔਰ ਇਹਵੇ ਵੀ ਨਹੀ ਕਿ ਜਿਮ ਦਾ ਪੈਸਾ ਹੈ। ਫ੍ਰਰੀ ਜਿੰਮ ਹੈ। ਓਪਨ ਜਿਮ ਬਣਾਇਆ ਗਵਰਮੈਂਟ ਨੇ ਗਰਾਉਡ ਇਨਾ ਵਡਾ ਹੈ। ਵੋਕਿੰਗ ਮਸ ਨਾਲ ਹੀ ਜਿਮ ਹੈਗਾ ਓਪਨ ਜਿੰਮ ਦੇ ਇ
ਹਾਂ ਤੇ ਵਧੀਆ ਪੈਸੇ ਵੀ ਨੀ ਲਗਨੇ ਫਿਰ ਹੋਰ ਇਸ ਤੋਂ ਵਧੀਆ ਕਿਹੜੀ ਗੱਲ ਹੋ ਸਕਦੀ ਹੈ।
ਲੇਕਿਨ ਉਹੀ ਹੈ। ਨਾ ਰੂਟੀਨ ਹੀ ਨਹੀ ਸੈਟ ਹੁਦਾ ਡਿਸਿਪਲਨ ਹੀ ਨਹੀ ਹੋ ਰਿਹਾ।
ਰੂਟੀਨ ਦੇ ਧੱਕੇ ਨਾਲ ਬਣਾਉਣੇ ਪੈਗੇ ਉਹ ਇੱਕ ਦਿਨ ਦਿੱਕਤ ਹੋਏਗੀ ਦੋ ਦਿਨ ਦਿੱਕਤ ਦਿੱਕਤ ਹੋਏਗੀ ਚਾਰ ਦਿਨ ਹੋਏਗੀ ਪੰਜਵੇਂ ਦਿਨ ਆਪਣੇ ਆਪ ਬੋਡੀ ਨੂੰ ਫਿਰ ਖੁਦ ਹੀ ਚੈਨ ਜੀ ਪੈਂਦੀ ਹੈ। ਥੋੜਾ ਜਿਹਾ ਔਖਾ ਹੁੰਦੈ ਸ਼ੁਰੂਆਤ ਚ ਮੈਨੂੰ ਵੀ ਹੋਰ ਰਿਹਾਂ ਬਟ ਹੁਣ ਦੇਖੋ ਤੁਸੀਂ ਵੀ ਜਾਇਆ ਕਰੋ ਪਾਰਕ ਚਲੇ ਜਾਇਆ ਕਰੋ ਤੁਹਾਡੇ ਤੇ ਫੈਸਿਲਿਟੀ ਹੈ। ਮੈਂ ਵੀ ਦੇਖਦੀ ਹਾਂ ਮੈਂ ਵੀ ਜਾਂਦੀ ਹਾਂ।
ਠੀਕ ਹੈ ਜ਼ਰੂਰ,
ਹਨਾ ਚਲੋ ਠੀਕ ਹੈ, ਫਿਰ ਸ ਚੱਲਾ ਮੈਂ ਵੀ ਹੁਣ ਹਾਂਜੀ ਮੈਂ ਵੀ ਫਟਾਫਟ ਰੈਡੀ ਹੋ ਜਾਵਾਂ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ